ਹੈਲੋ, ਸ ਸ੍ਰੀ ਕਾਲ ਭੈਣ ਜੀ। ਸ ਸ੍ਰੀ ਕਾਲ, ਹੋਰ ਠੀਕ ਹੋ। ਹਾਂਜੀ ਕੀ ਕਰਦੇ ਸੀ?
ਕੁਛ ਨੀ ਹੁਣੀ ਨਾਸ਼ਤਾ ਨੁਸ਼ਤਾ ਕੀਤਾ, ਤੁਸੀ ਦਸੋ ਕੀ ਕਰਦੇ ਸੀ?
ਮੈਂ ਨਾ ਹੁਣ ਕਿਸੇ ਦੇ ਕਸਟਮਰ ਦੇ ਨਾ ਵੈਕਸ ਕਰਕੇ ਆਈ ਸੀ।
ਅਛਾ-
ਮੈਂ ਹੋਮ ਸਰਵਿਸ ਕਰਦੀ ਥੋੜਾ ਬਹੁਤ, ਚਰ ਅ ਰਾਸ਼ਨ ਜੋਗੇ ਰੋਟੀ ਪਾਣੀ ਜੋਗੇ ਚਲ ਨਿਕਲ ਜਾਂਦੇ
ਅੱਛਾ ਅੱਛਾ ਵਧੀਆ ਗਲ ਆ ਫਿਰ
ਹਾਂ ਇਕ ਬੱਚਾ ਹੈ। ਨਾ ਉਹਦੀ ਜਿਮੇਦਾਰੀ ਅਹ ਤਲਾਕ ਹੋ ਹੋਇਆ ਸੀ ਮੇਰਾ। ਫੇਰ ਬਚੇ ਦੀ ਸਾਰੀ ਜਿਮੇਦਾਰੀ ਮੇਰੇ ਤੇ ਆ।
ਅਛਾ-
ਕੋਈ ਹੈਲਪ ਵੀ ਨਹੀ ਕਰਦਾ ਨਾ ਫੇਰ
ਨਹੀ- ਨਹੀ ਸਹੀ ਗੱਲ ਆ ਆਪਦਾ ਕਮਾ ਤੇ ਖਾਸ ਕਰਤੇ ਹੁੰਦੇ-
ਕੋਈ ਕੋਈ ਜੋਬ ਵੀ ਨਹੀ ਦਿਦੇ ਜੇ ਜੋਬ ਵੀ ਦਿਦੇ ਮੈਂ ਨਾ ਸ਼ੋਰੂਮ ਵਿਚ ਲਗੀ ਹੋਈ ਸੀ ਤਾਂ ਉਥੇ ਨਾ ਪੰਜ ਹਜ਼ਾਰ ਦਿਦੇ ਸੀ ਪਰ ਇਨਾ ਬੁਰਾ ਹਾਲ ਕਰ ਦਿਦੇ ਸੀ ਇਨਾ ਬੁਰਾ ਲਤਾਂ ਦੁਖਣੇ ਲਗੇ ਲਗ ਜਾਂਦੇ ਸੀ।
ਹਾਂਜੀ ਅਛਾ-
ਜਿਸ ਤ ਬੰਦਾ ਕੰਮ ਕਰਨੇ ਕਮ ਕਰਨੇ ਵਿਚ ਤਾਂ ਨਹੀ ਥਕਦਾ ਪਰ ਪੈਸੇ ਤਾਂ ਵਧੀਆ ਮਿਲਣੇ ਚਾਹੀਦੇ
ਹਾਂਜੀ ਹਾਂਜੀ ਸਹੀ ਗਲ ਆ।
ਔਰ ਆਣੇ ਜਾਣੇ ਦਾ ਬਸ ਆਣੇ ਜਾਣੇ ਦਾ ਬਸ ਦਾ ਭਹਾੜਾ ਮੈਨੂੰ ਪੰਦਰਾ ਪਨਦਰਾ ਸੌ ਉਹ ਚਲਾ ਜਾਦਾ ਸੀ।
ਅਛਾ- ਅਛਾ ਤੇ ਸਾਰੇ ਪੈਸੇ ਉਹਦੇ ਚ ਹੀ ਜਾਦੇ
ਹਾਂਜੀ ਉਹ ਜੋ ਪੰਜਾਬ- ਸਰਕਾਰ ਨੇ ਉਹ ਕੀਤੀ ਹੋਈ ਸੀ ਨਾ ਆਧਾਰ ਕਾਰਡ ਦੀ ਬਸ ਉਹ-ਉਹ ਓ ਬੱਸ ਰੁਕਦੀ ਵੀ ਨੀ ਹੈ, ਰਸਤੇ ਵਿੱਚ।
ਹਾਂਜੀ ਉਹ ਨਹੀਂ ਰੁਕਦੀਆਂ ਬੱਸਾਂ।
ਹਾਂ ਤੁਸੀਂ ਆਏ ਹੋਣੇ ਤੁਹਾਨੂੰ ਤਾਂ ਪਤਾ ਹੀ ਹੋਣਾ।
ਹਾਂਜੀ-ਹਾਂਜੀ ਉਹ ਨੀ ਰੁਕਦੀਆਂ।
ਹਾਂਜੀ ਓ ਰ ਉਹ ਰੂਟ ਵੀ ਬਹੁਤ ਘੱਟ ਹੂੰਦੇ ਉਹਨਾਂ ਦੇ ਮਤਲਬ
ਉਹ ਗਿਣਵੇਂ ਚੁੰਣਵੇ ਈ ਰੂਟ ਹੁੰਦੇ ਨੇ ਨਾ
ਹਾਂਜੀ। ਫੇਰ ਬਹੁਤ ਦਿੱਕਤ ਆਉਂਦੀ ਆ ਜੇ ਅਹ ਆਉਂਦੀ ਵੀ ਹੈ ਭਰ- ਭਰ ਕੇ ਆਉਂਦੀ, ਫਿਰ ਜਗ੍ਹਾ ਵੀ ਨਹੀਂ ਮਿਲਦੀ ਬੈਠਣ ਨੂੰ।
ਹਾਂ ਸਹੀ ਗੱਲ ਹੈ। ਹੋਰ ਕੀ ਕਰਦੇ ਸੀ?
ਕੌਲਜ ਦਾ ਕਿਵੇਂ ਚੱਲਦਾ ਤੁਹਾਡਾ?
ਵਧੀਆ ਕਾੱਲਜ ਦਾ ਕਾੱਲਜ ਦਾ ਇੰਨਾ ਕੁਝ ਖਾਸ ਨਹੀਂ, ਸਕੂਲ ਹੀ ਵਧੀਆ ਸੀਗਾ।
ਅੱਛਾ-ਅੱਛਾ।
ਹਮ ਸਕੂਲ ਚ ਤਾਂ ਵਧੀਆ ਟੈਂਸ਼ਨ ਨੀ ਹੁੰਦੀ ਸੀ। ਕਾੱਲਜ ਚ ਤਾਂ ਬਸ ਜਾਈਦਾ ਤੇ ਆ ਜਾਈਦਾ ਹੁਣ ਆਈਦਾ ਕਾਲਜ, ਸਕੂਲ ਚ ਕਿਵੇ ਸਟ੍ਰਿਕਟ ਹੁੰਦਾ ਸਿਗਾ ਆਹੀ ਟੈਮ ਤੇ ਜਾਣਾ, ਆਹੀ ਟੈਮ ਤੇ ਆਉਣਾ, ਆਹੀ ਟਾਈਮ ਤੇ
ਅਹ ਸਕੂਲ ਦੀ ਅ ਮਜੇ ਵੀ ਵਧੀ ਵਧੀਆ ਲੱਗਦਾ ਸੀ ਸਹੇਲੀਆਂ ਨਾਲ ਗਰੁੱਪ ਬਣਾ ਕੇ ਸਹੇਲੀਆਂ ਨਾਲ ਰਹਿਣਾ। ਅਹ ਮੌਜ ਮਸਤੀ ਕਿਆ ਕਰਦੇ ਸੀ?
ਹਾਂਜੀ-ਹਾਂਜੀ ਉਹੀ
ਹਨਾ ਫ ਟਿਫਿਨ ਬ ਟਿਫਿਨ ਟਿਫਿਨ ਲੈਕੇ ਜਾਂਦੇ ਹੁੰਦੇ ਸੀ। ਸਾਰੇ ਰਲ- ਮਿਲ ਕੇ ਗਰੁੱਪ ਬਣਾ ਕੇ ਗੋਲ ਕਰਕੇ ਬੈਠਦੇ ਹੁੰਦੇ ਸੀ। ਖਾਂ ਅਗੇ ਟਿਫਿਨ ਖਾਣ ਨੂੰ
ਸਹੀ ਗੱਲ ਆ ਉਹੀ ਸਕੂਲਾਂ ਦੀ ਤਾਂ ਯਾਦਾਂ ਵਧਿਆਂ ਸੀਗਿਆਂ
ਹਾਂਜੀ ਔਰ ਮੇਰੀ ਇੱਕ ਫਰੈਂਡ ਸੀ ਅ ਮਹਾਰਾਸ਼ਟਰ ਵਿੱਚ ਹੀ ਰਹਿੰਦੀ ਸੀ ਅਸੀਂ ਏ ਪੜ੍ਹਾਈ ਦਾ ਵੱਧ ਘੱਟ ਧਿਆਨ ਦਿੰਦੇ ਹੁੰਦੇ ਸੀ ਟਿਫਿਨ ਦਾ ਬੱਦ ਲੈਂਦੇ ਹੁੰਦੇ ਸੀ ਟੈਨਸ਼ਨ
ਅੱਛਾ
ਫੇਰ ਪਤਾ ਕੀ ਕਰਦੇ ਹੁੰਦੇ ਸੀ, ਇੱਕ ਦਿਨ ਪਹਿਲੇ ਹੀ ਅਸੀਂ ਅ ਹ ਇੱਕ ਦਿਨ ਪਹਿਲਾਂ ਹੀ ਅਸੀਂ ਅਹ ਸਲਾਹ ਕਰਦੇ ਹੁੰਦੇ ਸੀ ਕਿ ਤੂੰ ਇੰਨੇ ਰੋਟੀਆਂ ਲੈ ਕੇ ਕੇ ਮੈਂ ਇੰਨੇ ਰੋਟੀੀਆਂ ਲੈ ਕੇ ਆਉਂਗੀ।
ਹਾਂਜੀ ਸਾਨੂੰ ਇੰਨੀ ਪੜ੍ਹਾਈ ਦਾ ਟੈਸ਼ਨ ਨਹੀਂ ਅਸੀ ਟਿਫਿਨ ਦਾ ਟੈਨਸ਼ਨ ਲੈਂਦੇ ਹੁੰਦੇ ਸੀ, ਫਿਰਰ ਅਸੀਂ ਰਲ ਮਿਲ ਕੇ ਖਾ ਲੈਂਦੇ ਸੀ ਤੇ ਇੰਨੀ ਮਜ਼ਾ ਆਉਂਦੀ ਹੁੰਦੀ ਸੀ ਨਾ
ਹਾਂ ਪਹਿਲੇ ਦੇ ਟਾਈਮ ਤੇ ਤਾਂ ਇੰਨਾ ਕੁਛ ਹੁੰਦਾ ਵੀ ਨੀ ਸੀ। ਪੜ੍ਹਾਈ ਦੀ ਟੈਨਸ਼ਨ ਨਹੀਂ ਹੁੰਦੀ ਸੀਗੀ। ਤੇ ਹੁਣ ਬਹੁਤ ਟੈਨਸ਼ਨ ਹੁੰਦੀ ਆ ਪੜ੍ਹਾਈਆਂ ਲਿਖਾਈਆਂ ਦੀ ਤੇ ਸਕੂਲਾਂ ਚ ਵੀ ਹੁਣ ਬੱਚਿਆਂ ਨੂੰ ਬਹੁਤ ਪੜ੍ਹਾਈ ਦੇਣ ਲੱਗੇ ਹੋਏ ਨੇ।
ਹਾਂਜੀ।
ਕਰਦੇ ਨੇ ਪੜ੍ਹਾਈ ਦੇ ਦੇ ਕੇ ਫਿਕਟ ਵੀ ਬਹੁਤ ਹੋਏ ਪਏ ਨੇ ਨਾ।
ਹਾਂਜੀ ਪਹਿਲੇ ਪਹਿਲੇ ਨਾ ਓ ਹ ਵਧੀਆ ਸੀ। ਥੋੜੇ ਅਪਰਾਧ ਵੀ ਹੁੰਦੇ ਸੀ, ਗ਼ਲਤ ਕੰਮ ਵੀ ਚੱਲਦੇ ਸੀ ਉਸ ਟਾਈਮ ਤੇ, ਪਰ ਵਧ ਵਧੀਆ ਵੀ ਅਹ ਬ ਵਧੀਆ ਵੀ ਹੋ ਜਾਂਦਾ ਸੀ ਵਧੀਆ ਗੱਲਾਂ ਵੀ ਹੂਂਦਿਆ ਸੀ ਔਰ ਗ਼ਲਤ ਵੀ ਹੁੰਦੇ ਸੀ। ਔਰ ਮੇਰਾ ਇਹ ਕਹਿੰਣਾ, ਮੇਰਾ ਇਹ ਕਹਿਣਾ ਹੈ, ਪੁਰਾਣੇ ਯ ਪੁਰਾ ਪੁਰਾਣੇ ਚੀਜ਼ਾਂ ਵੀ ਆਵੇ ਹੁਣ ਔਰ ਪ ਪੁ ਪੁਰਾਣੇ ਉਹ ਗ਼ਲਤ ਕੰਮ ਨਾ ਆਵੇ ਬਸ। ਗ਼ਲਤ ਕੰਮ ਨਾ ਹੋਵੇ‌।ਪੁਰਾਣੇ ਵਧੇਤੀਏ ਚੰਗੀਆਂ ਚੀਜ਼ਾਂ ਆਵੇ।
ਹਾਂਜੀ, ਹਾਂਜੀ, ਹੁਣ ਤਾਂ ਪਰ ਮੁਸ਼ਕਿਲ ਆ। ਹੁਣ ਪੁਰਾਣੇ ਲੋਕ ਨਹੀਂੀ ਆਉਂਦੇ।
ਹਾਂਜੀ।
ਸਾਰਿਆਂ ਨਾਲ ਆਪਦਾ ਆਪਦਾ ਲੱਗਿਆ ਹੁੰਦਾ।ਕੌਣ ਪੁਰਾਣੇ ਨਹੀਂ ਹੁੰਦਾ।
ਹਾਂਜੀ। ਮੇਰੇ ਨਾ ਅਸੀਂਨੇ ਨਵਰਾਤ੍ਰੇ ਦੇ ਟਾਈਮ ਤੇ ਨਾ ਉਹ ਸਾਡੇ ਫੰਕਸ਼ਨ ਹੁੰਦੇ ਹੁੰ ਸੀ।ਇੱਥੇ ਮਹਾਰਾਸ਼ਟਰ ਵਿੱਚ ਫਿਰ ਉੱਥੇ ਪਾਰਸ ਵਗੈਰਾ ਸੀ।ਅ ਉੱਥੇ ਅ ਤਾਕਸ਼ਰੀ ਵੀ ਆਉਂਦੀ ਹੈਏ ਦਿਨ ਅੰਤਾਕਸ਼ਰੀ, ਇੱਕ ਦਿਨ ਸੰਗੀਤ ਕੁਰਸੀ, ਇੱਕ ਦਿਨ ਉਹ ਡਰਾਮਾ ਡਰਾਮਾ ਨੀ ਆਉਂਦੇ ।
ਹਾਂਜੀ, ਹਾਂਜੀ।
ਡਰਾਮਾ ਕਰਕੇ ਦਿਖਾਣਾ। ਇੱਕ ਨਾ ਮੇਰੇ ਇੱਕ ਫਰੈਂਡ ਦੀ ਫਰਡ ਸੀ ਇੱਥੇ। ਅਹ ਬਹੁਤ ਵਧੀਆ ਉਹ। ਅ ਉਹਨੇ ਨਾ ਸਾਨੂੰ ਉਹ ਕੀਤਾ ਅਸੀਂ ਡ ਘਰੇ ਬੈਠ ਕੇ ਬੈਠੇ ਬੈਠੇ ਅਸੀਂ ਡਰਾਮਾ ਕੀਤਾ ਸੀ।ਪੰਜਾਬੀ ਡਰਾਮਾ
ਅੱਛਾ
ਹਾਂਜੀ ਪਰਾ ਅਹ ਪੰਜਾਬੀ ਡਰਾਮਾ ਤਿਆਰ ਕੀਤਾ ਸੀ।ਇੱਕ ਮੁੰਡ ਮੁੰਡਾ ਲਿੱਤਾ ਸੀ। ਉਹਦੇ ਵਿੱਚੋ ਇੱਕ ਕੁੜੀ ਲਿੱਤੀ ਸੀ। ਇੱਕ ਮੇ ਸੀ।
ਅੱਛਾ
ਹਾਂਜੀ, ਉਹ ਇੱਕ ਕੁੜੀ ਮੇਰੀ ਬੇਬੀ ਬਣੀ ਸੀ ਮੈਂ ਕੁੜੀ ਬਣੀ ਸੀ ਉਹਨਾਂ ਦੀ ਇੱਕ ਮੇਰੇ ਬੇਬੇ ਬਣੀ ਸੀ। ਇੱਕ ਮੇਰਾ ਬਾਪੂ ਬਣਿਆ ਸੀ।
ਹ
ਹਾਂਜੀ, ਫੇਰ ਅਸੀਂ ਨਾ ਇੱਕ ਪੰਜਾਬੀ ਡਰਾਮਾ ਅਹ ਕੀਤਾ ਫੇਿਰ ਨਵਰਾਤਰੀ ਦੇ ਉੱਥੇ ਪ੍ਰੋਗਰਾਮ ਤੇ, ਸਟੇਜ ਤੇ ਅ ਸਾਡੇ ਉੱਥੇ ਸਟੇਡੀਅਮ ਹੈ ਨਾ ਸਟੇਡੀਅਮ ਤੇ ਪ੍ਰੋਗਰਾਮ ਹੁੰਦੇ ਨਾ। ਫੇਿਰ ਉੱਥੇ ਨਾ ਇੰਨਾ ਵਧੀਆ ਲੋਕ ਕਹਿੰਦੇ ਵੰਸ ਤੇ ਮੋਰ ਵੰਸ ਮੋਰ ਦੁਬਾਰਾ ਇੰਨੇ ਵਧੀਆ ਮੈਨੇ ਨਾ ਅਹ ਪੂਰੇ ਪਿਓਰ ਪੰਜਾਬੀ ਦੇ ਪੰਜਾਬੀ ਦੇ ਡਰਾਮਾ ਵਧੀਆ ਕੀਤਾ ਸੀ। ਕਿਉਂਕਿ ਤੁਹਾਨੂੰ ਪਤਾ ਹੈ ਮਹਾਰਾਸ਼ਟਰ ਵਿੱਚ ਜੇ ਪੰਜਾਬੀ ਕੁਛ ਅ ਅਲਗ ਜ ਕੁਛ ਕਰਕੇ ਦਿਖਾਾਏ ਉਹਨਾਂ ਦੇ ਉਹ ਲੋਕਾਂ ਨੂੰ ਵਧੀਆ ਲੱਗਦਾ ਹੈ।
ਨਹੀਂ ਪਹਿਲੇ ਤਾਂ ਟਾਈਮ ਹੀ ਬਹੁਤ ਅਲੱਗ ਸੀਗਾ ਪਹਿਲੇ ਤਾਂ ਬਹੁਤ ਵਧੀਆ ਲੋਕ ਇੰਜੋਏ ਕਰਦੇ ਸੀ ਲਾਈਫ
ਹਾਂਜੀ।
ਟੈਸ਼ਨ ਹਾਂ ਟੈਂਸ਼ਨਾਂ ਘੱਟ ੱਟ ਹੁੰਦੀਆਂ ਸੀ, ਤੇ ਖੁਸ਼ੀਆਂ ਜ਼ਿਆਦਾ ਹੁੰਦੀਆਂ ਸੀ ਲੋਕਾਂ ਕੋਲ। ਇੱਕ ਦੂਜੇ ਨਾਲ ਪਿਆਰ ਨਾਲ ਗੱਲ
ਟਾਈਮ ਹੈ ਬੋਦੇ ਉਹ ਦਿਨ ਤੋਰੇ ਬਹੁਤ ਉਹ ਟੈਮ ਆਉਣਾ ਚਾਹੀਦਾ ਹੈ।ਲੋਕਾਂ ਵਿੱਚ
ਹਾਂਜੀ, ਪਰ ਕਹਿੰਦੇ ਨਾ ਇੱਕ ਵਾਰ ਟੈਮ ਚਲਾ ਜਾਂਦਾ ਫਿਰ ਮੁੜ ਕੇ ਨਹੀਂੀ ਆਉਂਦਾ।
ਹਾਂਜੀ।
ਹਾਂਜੀ, ਹੁਣ ਨਵੇਂ ਲੋਕ, ਨਵਾਂ ਜ਼ਮਾਨਾ ਸਭ ਕੁਛ ਨਵਾਂ ਅੱਜ ਕੱਲ ਤਾਂ ਫੋਨ, ਲੈਪਟੋਪ, ਇਹੀ ਕੁਛ ਚੱਲਦਾ ਵਾਸ। ਉਹ ਚੀਜ਼ਾਂ ਕਿੱਥੇ ਰਹੀਆਂ ਹੁਣ।
ਹਮ-ਹੋਰ ਤੁਸੀਂ ਦੱਸੋ?
ਵਧੀਆ ਬਸ ਹੁਣ ਦੇਖਦੇ ਸੀ।ਅਸੀਂ ਵੀ ਕਿਤੇ ਘੁੰਮਣ ਜਾਣ ਦੀ ਤਿਆਰੀ ਆ। ਤੇ ਸੋਚਦੇ ਹ ਵੀ ਕਿੱਥੇ ਘੁੰਮ ਹੈ? ਗੋਆ ਤਾਂ ਸੋਚਦੇ ਸੀ। ਕਿਉਂਕਿ ਗਰਮੀ ਹੈ ਨਾ ਗਰ ਗੋਆ ਘੁੰਮਣ ਦਾ ਦਿਲ ਕਰਦਾ ਸੀ।
ਅੱਛਾ ਅੱਛਾ
ਹਾਂਜੀ ਹਾਂਜੀ
ਹਹ ਉੱਥੇ ਸਮੁੰਦਰ ਵਗੈਰਾ ਵਧੀਆ ਨਾ
ਹਾਂ ਗੋਆ ਚ ਬਹੁਤ ਸੋਹਣੀ ਜਗ੍ਹਾ ਨੇ ਅਸੀਂ ਫੋਨਾਂ ਤੇ ਹੀ ਦੇਖਿਆ ਤੇ ਜ ਅੱਖਾਂ ਨੇ ਵੀ ਫੋਨਾਂ ਤੇ ਦੇਖ ਲਿਆ ਵੀ ਕਿਵੇਂ ਕਿਵੇਂ ਕਿੱਥੇ ਕਿੱਥੇ ਜਾਣਾ ਘੁੰਮਣਾ ਫਿਰਨਾ
ਅੱਛਾ ਅੱਛਾ
ਫਿਰ ਇੱਥੇ ਹੀ ਸਭ ਕੁੱਛ ਬੁੱਕ ਕਰਕੇ ਜਾਵਾਂਗੇ ਹੋਟਲ ਹੋਟਲ ਜਿੱਥੇ ਰਹਿਣਾ ਸਹਿਣਾ ਖਾਣਾ ਪੀਣਾ ਸਾਰਾ ਇਥ ਹੀ ਬੁੱਕ ਕਰਕੇ ਜਾਵਾਂਗੇ
ਹਮ
ਹਾਂਜੀੇ
ਤੁਹਾਡੇ ਫਰੈਂਡ ਵਗੈਰਾ ਫਿਰ ਸਕੂਲ ਦੇ ਫਰੈਂਡ ਵਗੈਰਾ ਮਿਲਦੇ ਆ ਤੁਹਾਨੂੰ
ਹਾਂਜੀ
ਜੋ ਤੁਹਾਡੇ ਨਾਲ ਪੜ੍ਹਦੇ ਸੀ ਸਕੂਲ ਵਿੱਚ ਉਹ ਤੁਹਾਡੇ ਫ ਫਰੈਂਡ ਮਿਲਦੇ
ਅੱਜ ਕੱਲ ਕੋਈ ਨੀ ਮਿਲਦਾ ਮੈਂ ਤੁਹਾਨੂੰ ਉਹੀ ਤਾਂ ਦੱਸਿਆ ਅੱਜ ਕੱਲ ਕਿਸੇ ਕਿੱਥੇ ਕਿਸੇ ਨੇ ਨ ਟਾਈਮ
ਇੱਕ ਨਾ ਸਾਡੇ ਦੋ ਤਿੰਨ ਸਾਲ ਪਹਿਲੇਾਂ ਮੈਂ ਮਹਾਰਾਸ਼ਟਰ ਗਈ ਸੀ ਉਹ ਉੱਥੇ ਉਹ ਸੀ ਉਹ ਪ੍ਰੋਗਰਾਮ ਜੇ ਨ ਰਗਦੇ ਸਾਰੇ ਪੁਰਾਣੇ ਮਤਲਬ ਸਾਰੇ ਸਹੇਲੀਆਂ ਮਿਲਦੇ ਹੁੰਦੇ ਉੱਥੇ ਕੀ ਬੋਲਦੇ ਹੈਲੋ
ਕਿਵੇਂ
ਜੋ ਫੰਕਸ਼ਨ ਰੱਖਦੇ ਹੁੰਦੇ ਉਸ ਸਕੂਲ ਵਿੱਚ ਮੈਡਮ ਆ ਸਾਰੇ ਪੁਰਾਣੇ ਪੁਰਾਣੇ ਸਹੇਲੀਆਂ ਆਉਂਦੇ ਉੱਥੇ ਮਿਲਦੇ ਆ
ਗੇਟ ਟੂਗੇੈਦਰ
ਹਾਂਜੀ ਹੁਣ ਤਾਂ ਉਹ ਚੱਲਦਾ ਨਾ ਵਧੀਆ ਵਧੀਆ ਨਾ
ਹਾਂਜੀ ਹਾਂਜੀ ਹੁੰਦਾ ਗੇਟ ਟੂਗੇਦਰ ਤਾਂ ਹੁੰਦਾ ਹੀ ਆ
ਹੁਣ ਉਹ ਉਹ ਬਹੁਤ ਵਧੀਆ ਹੁੰਂਦਾ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਉਹ ਫੇਿਰ ਕਿੰਨੇ ਸਾਲ ਬਾਅਦ ਉਓਹੀ ਚਿਹਰੇ ਵਾਪਸ ਦਿਖਦੇ ਆ ਕਿੰਨੇ ਮਜ਼ਾ ਆਉਂਦਾ ਨਾ ਕਿ ਉਹ ਮੇਰੀ ਕਲਾਸ ਵਿੱਚ ਅਸੀਂ ਐਜ ਕ ਜਗ੍ਹਾ ਤੇ ਬੈਠਦੀ ਸੀ ਇੱਥੇ ਐਵੇਂ ਹੋਰ ਮੈਂ ਜ਼ਿਆਦਾ ਜਿਆਦਾ ਤਾਜ਼ੀਆਂ ਹੋ ਜਾਂਦੇ ਉਸ ਟਾਈਮ ਤੇ ਹਨਾ
ਹਾਂਜੀ ਹਾਂਜੀ ਉਹ ਤਾਂ ਗੱਲ ਸਹੀ ਆ ਆਹ ਸਾਡੇ ਵੀ ਹੁੰਦੇ ਆ ਹਾਂਜੀ ਸਾਡੇ ਵੀ ਹੁੰਦੇ ਆ ਗੇਟ ਵੀ ਇੱਧਰ ਸਾਲ ਚ ਹੁੰਦਾ ਹੁੰਦਾ
ਹਮ ਹੋਣਾ ਚਾਹੀਦਾ ਹਰ ਸਾਲ ਹੋਣਾ ਚਾਹੀਦਾ
ਹਾਂ ਜਿਵੇਂ ਟਾਈਮ ਲੱਗਿਆ ਸਾਰਿਆਂ ਨੂੰ ਪਹਿਲੇ ਪੁੱਛ ਪੁੱਛ ਲੈਂਦੇ ਨੇਗੇ ਤੇ ਫੇਰ ਕਰਦੇ ਨੇ ਗੇਟ ਟੂਗੇਦਰ ਕੋਈ ਕੋਈ ਜਗ੍ਹਾ
ਸਾਨੂੰ ਤਾਂ ਬਹੁਤ ਮਜਾ ਆਈ ਸੀ ਸਾਡੇ ਇੰਨੀ ਮਜ਼ਾ ਆਈ ਸੀ ਅਸੀਂ ਗਏ ਸੀ ਪੂਰਾ ਇੰਜੋਏ ਕੀਤਾ ਸੀ ਇੱਕ ਦੂਜੇ ਨੂੰ ਦੇਖ ਕੇ ਫਿਰ ਉਹ ਕਹਿੰਦੇ ਅਏ ਤੂੰ ਆ ਅਏ ਤੂੰ ਆ ਐਵੇਂ ਬੋਲਦੇ
ਅੱਛਾ
ਨਾਮ ਨੀ ਯਾਦ ਨਾਮ ਨੀ ਯਾਦ ਹੁੰਦਾ ਚਿਹਰਾ ਯਾਦ ਹੁੰਦਾ ਇੱਕ ਦੂਜੇ ਨੂੰ ਦੇਖ ਕੇ
ਹਾਂ ਉਹੀ ਤਾਂ ਗੱਲ ਆ ਪਰ ਫੇਰ ਵੀ ਯਾਦ ਆ ਜਾਂਦੇ ਨੇ ਸਾਰੀਆਂ ਚੀਜ਼ਾਂ ਵੀ ਕੀ ਕੀ ਤਾਂ ਸਕੂਲ ਟਾਈਮ ਚ ਹੋ ਸਾਰੀਆਂ ਗੱਲਾਂ ਹੋਰ ਤੁਸੀਂ ਰੋਟੀ ਪਾਣੀ ਕਰ ਲਿਆ
ਅਸੀਂ ਨਾ ਮੈਂ ਹੁਣ ਚਾਹ ਪਾਣੀ ਕੌਫੀ ਪੀਣ ਨੂੰ ਦਿਲ ਕਰਦਾ ਸੀ ਮੈਂ ਬੇਟੇ ਨੂੰ ਕਿਹਾ ਮੈਂ ਕਿਹਾ ਦੁੱਧ ਪਿਆ ਖਾਸਾ ਤੂੰ ਮੈਨੂੰ ਇੱਕ ਕੱਪ ਕੌਫੀ ਬਣਾ ਕੇ ਦੇ ਉਹ ਕਹਿੰਦੇ ਮੰਮੀ ਬਣਾ ਕੇ ਦਿੰਦਾ
ਚਲੋ ਫੇਰ ਵਧੀਆ ਗੱਲ ਆ ਮੁੰਡਾ ਬਣਾਣਾ ਕੇ ਚ ਦੇ
ਹਾਂ ਬੱਚਿਆਂ ਦਾ ਤਾਂ ਬਹੁਤ ਸਹਾਰਾ ਹੁੰਂਦਾ ਮਾਂ ਪਿਓ ਅਹ ਚਾਰ ਹੈਲਪ ਕਰ ਮਦਦ ਕਰ ਲੈਂਦਾ ਸਾਂਭਦੇ ਆ
ਹਾਂ ਹੁਣ ਤੁਸੀਂ ਥੱਕੇ ਆ ਰਹਾ ਆ ਤਾਂ ਚਲੋ
ਹਾਂਜੀ
ਭੈਣ ਜੀ ਰੱਖਦੀ ਆ ਮੈਂ ਮੈਨੂੰ ਵੀ ਕੰਮ ਆ ਗਿਆ ਮੈਂ ਵੀ ਕਰ ਲਾ ਰੋਟੀ ਪਾਣੀ ਕਰ ਲੈ
ਠੀਕ ਆ ਠੀਕ ਹੈ
ਭੈਣਜੀ ਚੰਗਾ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਅਛ